ਹੈਲੋ ਹੈਲੋ।
ਹਲੋ।
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ, ਸਾਸ਼੍ਰੀ ਕਾਲ ਜੀ। ਵਦੀਆ ਜੀ ਤੁਸੀ ਸੁਨਾਓ।
ਸਭ ਠੀਕ ਠਾਕ ਜੀ ਹੋਰ ਸਭ ਘਰ ਪਰਿਵਾਰ ਵਧੀਆ ਜੀ
ਹਾਂਜੀ ਘਰ ਪਰਿਵਾਰ ਸਭ ਵਧੀਆ ਤੁਸੀਂ ਸੁਣਾਓ
ਸਭ ਠੀਕ ਠਾਕ ਬਸ ਫਿਰ ਸਾਰਾ ਵਧੀਆ
ਚਲੋ ਕਿਰਪਾ ਹੀ ਚਾਹੀਦੀ ਹੈ ਜੀ ਹੋਰ ਸੁਣਾਓ
ਹਾਂਜੀ ਹਾਂ ਹੋਰ ਕੀ ਕਰਦੇ ਸੀਗੇ ਜੀ
ਕੁਛ ਨੀ ਬਸ ਵੇਹਲੇ ਬੈਠੇ ਸਾਰਾ ਦਿਨ ਫੋਨ ਚਲਾ ਚਲਾ ਕੇ ਪਾ ਗਲ ਇਸ ਟਾਈਮ ਮੈਂ ਕਿਹਾ ਚਲ ਥੋੜੇ ਦੇਰ ਉੱਪਰ ਥੋੜਾ ਟਹਿਲ ਕੇ ਆਈਏ ਮੌਸਮ ਮੌਸਮ ਵੀ ਅੱਜ ਠੀਕ ਹੈ ਥੋੜ੍ਹਾ ਹਾਂਜੀ
ਅੱਛਾ ਜੀ ਹ ਫੋਨ ਤਾਂ ਅਜ ਕੱਲ ਪਤਾ ਈ ਨੀ ਚੱਲਦਾ
ਹੋਰ ਜੀ ਫੋਨ ਸਾਰਾ ਦਿਨ ਜੇ ਵਿਹਲੇ ਹੋ ਗਏ ਹੋ ਤਾਂ ਫੋਨ ਹੱਥ ਵਿੱਚ ਪਿਛਾ ਨੀ ਛੁਟਦਾ ਚਾਏ ਬੱਚੇ ਓਨ, ਤੇ ਚਾਏ ਵੱਡੇ ਓਨ ਫੇਰ
ਹਾਂਜੀ, ਏ ਤਾਂ ਹੈ। ਸਾਰਾ ਦੇਨ ਪਰ ਪੰਜ ਮੇਂਟ ਲਈ ਫੋਨ ਚੱਕੋ, ਘੰਟਾ ਪਤਾ ਈ ਨੀ ਲਾਗਦਾ ਕਦੋ ਨਿਕਲ ਜਾਂਦਾ।
ਬਸ ਜੀ, ਆਦਤ ਮਾੜੀ ਏਦੀ ਹੋਰ ਕੁਛ ਨੀ ਹੈਗੀ।
ਹਾਂਜੀ, ਹਾਂਜੀ। ਕੋਛ ਚੀਜ਼ਾਂ ਲਈ ਵਦੀਆ ਵੀ ਐ, ਤੇ ਕੋਛ ਚੀਜ਼ਾਂ ਲਈ ਮਾੜਾ ਵੀ ਐ ਜੇਆ ਕਿਤੇ ਦੂਰ ਹੋਈਏ ਆਪਨੇ ਘਰਦੇਆਂ ਤਾਂ
ਸਈ ਇਸਤੇਮਾਲ ਕਰੀਏ ਤੇ ਏ ਬੜਾ ਮਲਬ ਵਦੀਆ ਵੀ ਹੈਗਾ। ਤੇ ਜੇ ਅਸੀ ਨਾ ਕਰੀਏ ਤੇ ਏਦੇ ਨੁਕਸਾਨ ਵੀ ਬੜੇ ਨੇ, ਜਿਵੇਂ ਕਿ ਬੱਚੇਆਂ ਲੀ ਕੈ ਸਕਦੇ ਆਂ ਅਸੀ
ਹਾਂਜੀ, ਹੁਨ ਤਾਂ ਛੋਟੇ, ਛੋਟੇ ਬੱਚੇ ਮਤਲਬਕੀ ਛੇ ਸੱਤ ਮੀਨਆਂ ਦੇਈ ਫੋਨ ਦੇ ਵੇਚ ਉਂਗਲੀਆ ਮਾਰਨ ਲੱਗ ਜਾਂਦੇ।
ਸਵੇਰੇ ਉੱਠਦੇਆਂ ਈ ਏ ਫੋਨ ਲੱਭਦੇ ਨੇ, ਏਨਾਂ ਦੇ ਕਰਕੇ ਕਿ ਸਾਰਾ ਦੇਨ ਫੋਨ ਲੁਕਾਨਾ ਪੇਂਦਾ।
ਹਾਂਜੀ, ਹਾਂਜੀ।
ਠੀਕ ਐ, ਅਸੀ ਅੱਜ, ਅੱਜ ਆਪਨੇ ਬੱਚੇਆਂ ਨੂੰ ਫੋਨ ਦੇ ਦਾਂਗੇ ਪਰੇਸ਼ਾਨੀ ਸਾਨੂੰ ਐ ਕੱਲ ਨੂੰ ਏਨਾਂ ਤ ਬੱਚੇਆਂ ਨੂੰ ਵਚਾਰੇਆਂ ਨੂੰ ਕੀ ਪਤਾ
ਹਾਂ।
ਏਨਾਂ ਵਾਸਤੇ ਤੇ ਖੇਡਾਂ ਨੇ ਨਾ ਵੀ ਅਸੀ ਪੋਏਮ ਵੇਖ ਲਿੱਤੀ, ਯਾ ਗੇਮ ਖੇਲ ਲਿੱਤੀ। ਓਸ ਚੀਜ਼ ਦਾ ਸਾਮਨਾ ਸਾਨੂੰ ਕਰਨਾ ਪੈਨਾ, ਕੱਲ ਨੂੰ
ਓ ਤਾ ਹੈ ਹੀ ਪਰ ਮਤਲਬ ਕਿ ਜੇ ਮਾਂ-ਪਓ ਜਿਵੇੇ ਹੁਨ ਜੋਬ ਕਰਦੇ ਆ। ਤੇ ਓ ਓਨ ਓ ਕਰਨ ਕੀ ਮਤਲਬ ਵਿਚਾਰੇ ਓ ਵੀ ਓਨਾਂ ਲਈ ਵੀ ਏਹ ਹੋਗੇਆ, ਕਿ ਚਲੋ ਯਾਰ ਫੋਨ ਦੇ ਦੋ ਸਾਈਡ ਤੇ ਫੜਾ ਦੋ ਬੱਚੇ ਨੂੰ ਤੇ ਨਈ ਤਾਂ ਕੰਮ ਨੀ ਕਰਨ ਦੇਣਾ, ਜੇਕਰ ਕੋਈ ਘਰੋਂ ਕੰਮ ਕਰਦਾ ਤਾ ਓ ਓ ਬਸ ਏਦੇ ਚੱਕਰ ਚ ਮਾਂ-ਪਓ ਦੇਨੇ ਆ, ਏਦੇ ਚੱਕਰ ਚ ਮਾਂ-ਪਓ ਦੇ ਦੇਂਦੇ ਨੇ
ਓਈ ਨਾ ਮਜਬੂਰੀ ਵੀ ਐ ਨਾ, ਜਿਦੇ ਕਰਕੇ ਬੱਚੇਆਂ ਨੂੰ ਦੇਨਾ ਪੈਂਦਾ ਮੋਬਾਇਲ
ਹਾਂਜੀ, ਹਾਂਜੀ, ਹਾਂਜੀ।
ਟੀ ਵੀ ਲਗਾ ਕੇ ਦੇਓ ਤੇ ਟੀ ਵੀ ਵੱਲ ਧੇਆਨ ਨੀ ਜਾਂਦਾ ਜੀ ਏਨਾਂ ਦਾ, ਕਉਕਿ ਓਸ ਸਕ੍ਰੋਲ ਨੀ ਹੋਨਾ ਫੋਨ ਦੇ ਵਿੱਚ ਅਸੀ ਉੱਪਰ, ਉੱਪਰ ਕਰਨਾ ਏ ਤਾਂ ਅਸੀਂ ਰੀਲ ਵੇਖਨੀਆਂ ਨੇ ਨਾ
ਹਾਂਜੀ। ਮੈਂ ਓਹੀ ਏਕ ਜਗਾ ਤੇ ਗੇਆ, ਮਤਲਬ ਕਿ ਮੈਂ ਘੁੰਮਨ ਫਿਰਨ ਲਈ ਗੇਆ ਸੀਗਾ। ਤੇ ਮਤਲਬ ਕਿ ਸਪੈਸ਼ਲ ਮਾਂ-ਪਓ ਨੇ ਬੱਚੇਆਂ ਅ ਬੱਚੇ ਲਈ ਮੈਂਥੋਂ ਫੋਨ ਲੇਆ। ਓਨਾਂ ਕੋਲੇ ਫੋਨ ਨੀ ਸੀਗਾ ਓ ਬਾਰ ਆਏ ਸੀਗੇ, ਥੋੜਾ ਜੇਆ ਮਤਲਬ ਕਿ ਜਿਵੇਂ ਰੂਮ ਵੇਚ ਨੇ। ਮੱਥਾ ਟੇਕਣ ਗਏ ਸੀਗੇ। ਤੇ ਓਨਾਂ ਦਾ ਬੱਚਾ ਦੋਧ ਨੀ ਪੀ ਰੇਆ ਸੀਗਾ, ਓਨਾਂ ਨੇ ਸਪੈਸ਼ਲ ਮੇਰੇ ਤੋ ਫੋਨ ਲੇਆ। ਫੋਨ ਦੇ ਉੱਪਰ ਓਨੂੰ ਪੋਯਮ ਲਾ ਕੇ ਦਿੱਤੀ, ਫੇਰ ਓ ਬੱਚੇ ਨੇ ਦੋਧ ਪੀਤਾ। ਫੇਰ ਓਨਾਂ ਨੇ ਮੈਨੂੰ ਫ਼ੋਨ ਵਾਪਿਸ ਕੀਤਾ, ਏਨੀ ਜੈਦਾ ਬੱਚੇਆਂ ਨੂੰ
ਗੰਦੀਆਂ ਆਤਾਂ ਪਾਈਆਂ ਓਈਆਂ ਨੇ ਬ ਬੱਚੇਆਂ ਨੂੰ ਸਾਡੇ ਟਾਈਮ ਤੇ ਕੋਈ ਫੋਨ ਹੁੰਦੇ ਸੀ, ਅਸੀ ਵੀ ਤੇ ਏਨੇ ਮਲਬ ਅੱਜ ਤੇਈ -ਚੌਵੀ ਸਾਲਾਂ ਦੇ ਆ। ਅਸੀਂ ਵੀ ਤਾਂ ਫੋਨ ਨਹੀਂ ਨਾ ਲਿੱਤੇ ਅਸੀਂ ਕੋਈ ਅੱਠਵੀਂ -ਦਸਵੀਂ ਕਲਾਸ 'ਚ ਚਾਹਏ ਹੋਵਾਂਗੇ ਤਾਂ ਸਾਨੂੰ ਮਿਲੇ ਹੋਣੇ ਫੋਨ ਕੀਤੇ
ਹਾਂਜੀ, ਹਾਂਜੀ, ਹਾਂਜੀ ਹਾਂ, ਆਪਣਾ ਤਾਂ ਪਰਸਨਲੀ ਤਾਂ ਹੁੰਦਾ ਈ ਨੀ ਸੀਗਾ।
ਹੁਨ ਜੀ ਵੇਆ ਤੋ ਬਾਦ ਮਿਲਦਾ। ਪੇਲੇ ਤੇ ਨੀ ਮਿਲਦਾ ਪਰਸਨਲ ਦੇ ਵੇਆ ਤੋ ਬਾਦ ਮਿਲਦਾ।
ਹਾਂਜੀ, ਹਾਂਜੀ, ਹਾਂਜੀ, ਓ ਤਾ ਹੈ ਈ।
ਹਾਂਜੀ।
ਮੈਂ ਖੋਦ ਆਪਣਾ ਫੋਨ ਮੈਂ ਟਵੈਲਥ ਵੇਚ ਲੇਆ ਸੀ ਜਾ ਕੇ, ਓਦੋਂ ਪੈਲਾਂ ਫੋਨ ਈ ਨੀ ਲੇਆ ਸੀਗਾ। ਪਰ ਓਦੋਂ ਵੀ ਤਾ ਲਾਈਵ ਸੀਗੀ, ਮਤਲਬ ਕਿ ਓਦੋਂ ਖੇਡਾਂ ਵੇ
ਉਦੋਂ- ਸਗੋਂ, ਉਦੋਂ -ਸਗੋਂ ਜ਼ਿਆਦਾ ਵਧੀਆ ਸੀ। ਅਸੀਂ ਲੋਕ ਕੀ ਹੈ ਵੀ ਫੋਨ -ਫਾਨ ਹੁੰਦੇ ਨੀ ਸੀ। ਇੱਕੋ ਵਿਹੜੇ ਦੇ ਵਿੱਚ ਬਹਿਣਾ ਸਾ ਰਹ ਨੇ ਟੀ ਵੀ ਵਗੈਰਾ ਲਾ ਕੇ ਤੇ ਆਪਣਾ ਹੱਸਣਾ- ਖੇਡਣਾ। ਹੈ, ਮਬ ਮਜਾਕ ਕਰਨਾ ਉਹ ਚੀਜ਼ ਹੈ ਹੀ ਨਹੀਂ ਹੁਣ
ਹੁਣ ਤਾਂ ਹੈ ਹੀ ਨਹੀ ਜਮਾਂ ਹੀ ਨਹੀ ਹੈਗੀਆਂ ਹੁਣ ਤਾਂ। ਹੁਣ ਤਾਂ ਬਸ ਇਹ ਹੈ ਜੇ ਹੁਣ ਤਾਂ ਇਹ ਹੋਇਆ ਪਿਆ ਜੀ ਇੱਕ ਫੋਨ, ਇੱਕ ਹਾਂਜੀ -ਹਾਂਜੀ
ਅੱਜ- ਕੱਲ੍ਹ ਸਭ ਆਪਣੇ -ਆਪਣੇ ਕਮਰਿਆਂ ਦੇ ਵਿੱਚ ਨੇ। ਕਮਰਿਆਂ ਦੇ ਵਿੱਚ ਵੀ ਜੇ ਦੋ ਜਣੇ ਬੈਠੇ ਦੋਨੋਂ ਆਪਣੇ -ਆਪਣੇ ਫੋਨਾਂ ਚ ਵੜੇ ਪੇ ਨੇ।
ਉਹੀ- ਉਹੀ, ਮੈਂ ਕਹਿਣ ਲੱਗਿਆ ਸੀ ਜੇ ਘਰ ਦੇ ਪੰਜ ਮੈਂਬਰ ਆ ਤੇ ਪੰਜ ਮੈਂਬਰ ਇਕੱਠੇ ਵੀ ਬੈਠੇ ਆ ਤੇ ਉਹ ਇਥੇ ਨਹੀਂ ਬੈਠੇ ਕਿਉਕਿ ਆਪਦੇ -ਆਪਦੇ ਫੋਨ ਚ ਲੱਗੇ।
ਬਿਲਕੁਲ- ਬਿਲਕੁਲ, ਆਪਣੇ- ਆਪਣੇ ਫੋਨਾਂ 'ਚ ਮਸਤ ਹੋਏ ਨੇਂ। ਇਹ ਨਹੀਂ ਵੀ ਅਸੀਂ ਸਾਰੇ ਦਿਨ ਦੀ, ਪਹਿਲੇ ਕੀ ਕਰਦੇ ਸੀ ਜਦੋਂ ਰਾਤੀ ਕੰਮਾਂ ਤੋਂ ਘਰ ਆਨਾ ਸਾਰੇ ਦਿਨ ਦੀ ਆਪਸ 'ਚ ਗੱਲਬਾਤ ਗਤਨੀ ਜੇ ਅੱਜ ਮੇਰਾ ਦਿਨ ਐਵੇ ਦਾ ਬੀਤਿਆ। ਅੱਜ ਮੈਂ ਇਹ ਕੀਤਾ। ਅੱਜ ਮੇਰੇ ਨਾਲ ਇਹ ਹੋਇਆ। ਅੱਜ ਕੱਲ੍ਹ ਉਹ ਚੀਜ਼ਾਂ ਹੈ ਹੀ ਨਹੀਂ।
ਅੱਜ -ਕੱਲ੍ਹ ਤਾਂ ਹੈ ਹੀ ਨਹੀਂ, ਬਿਲਕੁਲ ਨਹੀਂ ਹੈਗੀਆਂ ਸਹੀ ਕਹਿ ਰਹੇ ਹੋ। ਹੁਣ ਤਾਂ ਬਸ ਇਹ ਆ ਕਿ ਮਤਲਬ ਕਿ ਤੁਹਾਡੇ ਕੋਲ ਤੁਹਾਡਾ ਫੋਨ ਆ ਤੁਸੀਂ ਆਰਾਮ ਨਾਲ ਆਪਣਾ ਟਾਈਮ ਸਪੈਂਡ ਕਰ ਸਕਦੇ
ਬਿਲਕੁਲ ਤੁਸੀਂ ਸਫ਼ਰ ਕਰਨ ਚਲੇ ਜਾਓ ਕਿਤੇ। ਸਫ਼ਰ ਕਰਨ ਜਾਂਦੇ ਹੋ ਸਾਰਾ ਰਸ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਜਦੋਂ ਤੱਕ ਤੁਸੀਂ ਹ ਕੰਨਾਂ 'ਚ ਹੈਡਫੋਨ ਲਾਏ ਨੇ ਹੱਥ ਚ ਫੋਨ ਫੜੇ ਤੁਹਾਨੂੰ ਸਫ਼ਰ ਦਾ ਹੀ ਨਹੀਂ ਪਤਾ ਲੱਗੇਗਾ।
ਹਾਂਜੀ, ਇਹ ਤਾਂ ਹੈ। ਮਹਿਲ ਤੁਸੀਂ ਕੁਛ ਦੇਖਣ ਲੱਗ ਜਾਓ ਫੋਨ ਤੇ ਚਲੋ ਕਈ ਕਈਆਂ ਚ ਠੀਕ ਵੀ ਹੈਗਾ ਜੇ ਆਪਾਂ ਕਿਤੇ ਜਾਂਦੇ ਹਾਂ ਜੇ ਆਪਣਾ ਲੋਂਂਗ ਰੂਟ ਆ ਤੇ ਆਪਾਂ ਚਲੇ ਜਾਂਦੇ ਹਾਂ ਟ੍ਰੇਨ ਵਿੱਚ ਹੀ ਜਾਂਦੇ ਹਾਂ ਤੇ ਆਪਾਂ- ਮੂਵੀ ਵਗੈਰਾ ਦੇਖ ਸਕਦੇ ਹਾਂ। ਸਮਾਰਟ ਫੋਨਾਂ ਤੇ ਆਪਾਂ ਕਾਫ਼ੀ ਕੁਛ ਜਿਵੇਂ ਹੁਣ ਘਰੇ ਬੈਠੀ ਕੁਛ ਔਡਰ ਕਰ ਲਈਏ ਤਾਂ ਇਹਦੇ ਨਾਲ ਮਤਲਬ ਕਿ ਇਹ ਵੀ ਆ ਚੀਜ਼ ਕਿ ਇਹਦੇ ਪੋਜ਼ੀਟਿਵ ਵੀ ਅਹ ਹੈਗੇ ਆ ਤੇ ਉਹ ਨੈਗੇਟਿਵ ਵੀ ਹੈਗੇ। ਪਾਜ਼ੀਟਵ ਇਦਾ ਘਰੇ ਬੈਠੇ ਆਪਾਂ ਨੂੰ ਚੀਜ਼ ਆ ਜਾਂਦੀ ਹੈ। ਨੈਗੇਟਿਵ ਇਹ ਹੈ ਕਿ ਆਪਣਾ ਸੋਸ਼ਲ ਨੈਟਵਰਕ ਖ਼ਤਮ ਹੋ ਗਿਆ ਸਾਰਾ। ਘਰੇ ਬੈਠੀ ਸਾਰਾ ਕੁਛ ਮੰਗਵਾਉਣ ਕਰਕੇ।
ਬਿਲਕੁਲ- ਬਿਲਕੁਲ, ਇਹ ਵੀ ਹੈ। ਫਾਇਦੇ ਵੀ ਬੜੇ ਨੇ ਜੇ ਸਹੀ ਇਸ ਤਰਾਂ ਇਸਤੇਮਾਲ ਕਰੀਏ ਤਾਂ ਫਾਇਦੇ ਹੀ ਬੜੇ ਨੇ। ਤੇ ਜੇ ਨਾ ਕਰੀਏ
ਇਹਦੇ ਵਰਗੀ ਕੋਈ ਚੀਜ਼ ਹੀ ਨਹੀਂ। ਹਾਂਜੀ, ਫੇਰ ਤਾਂ ਫੋਨ ਅਰਗੀ ਕੋਈ ਚੀਜ਼ ਹੀ ਨੀ ਕਿਉਂਕਿ ਜੇਵੇਂ ਆਪਣੇ ਬੱਚੇ ਨੂੰ ਬਾਹਰ ਚੱਲ ਜਾਣ- ਤੇ ਦੋਸਤ ਯਾਰੀ ਬਾਹਰ ਚੱਲ ਜਾਣ ਉਹਨਾਂ ਉਹਨਾਂ ਨਾਲ ਬੈਠੇ ਤਾਂ ਗੱਲ ਤਾਂ ਕਰ ਸਕਦੇ ਹਾਂ ਵੀਡੀਓ ਕਾਲ ਤਾਂ ਕਰ ਸਕਦੇ ਹਾਂ ਮਤਲਬ ਕਿ ਹਾਂ ਵੀ ਕਿੱਥੇ ਐ? ਕਿ ਹਿਸਾਬ ਕਿਤਾਬ ਆ?
ਪਹਿਲੇ ਜਦੋਂ ਵਿਆਹ ਹੁੰਦਾ ਸੀ। ਸਾਡੇ ਚਲੋਂ ਮਾਵਾਂ- ਦਾਦੀਆਂ ਦੱਸਦੀਆਂ ਨੇ ਬਈ ਅਸੀਂ ਮ ਅੱਗੋਂ ਮਤਲਬ ਮਾਵਾਂ ਨੇ ਫੋਨ ਵੀ ਕਰਨਾ ਹੁੰਦਾ ਸੀ ਨਾ ਤੇ ਗਲੀ ਚ ਇੱਕ ਫੋਨ ਹੁੰਦਾ ਸੀ। ਉੱਤੇ, ਉੱਤੇ ਫੋਨ ਕਰਦੇ ਹੁੰਦੇ ਸੀ ਅਤੇ ਉਹ ਵੀ ਮਸਾਂ ਜਾ ਕੇ ਕਿਤੇ ਗੱਲ ਹੋਣੀ।
ਹਾਂਜੀ -ਹਾਂਜੀ, ਜਿਵੇਂ ਸਾਡੇ ਘਰੇ ਪਹਿਲਾਂ- ਪਹਿਲਾਂ ਫ਼ੋਨ ਲੱਗਿਆ ਹੁੰਦਾ ਸੀਗਾ। ਤੇ ਗਲੀ ਵਾਲਿਆਂ ਨੇ ਸਾਡੇ ਘਰੇ ਆਉਣਾ ਮਤਲਬ ਕਿ ਉਹਨਾਂ ਨੂੰ ਫੋਨ ਆਉਣਾ ਤੇ ਅਸੀਂ ਉਹਨਾਂ ਨੂੰ ਕਹਿ ਸਾਡਾ ਨੰਬਰ ਦਿੱਤਾ ਹੁੰਦਾ ਸੀ ਲੋਕਾਂ ਨੇ ਤੇ ਉਹਨਾਂ ਦਾ ਫੋਨ ਆਉਣਾ ਤੇ ਅਸੀਂ ਬੁਲਾਉਣ ਜਾਣਾ। ਅੱਛਾ ਜੀ, ਪੰਜ ਮਿੰਟ ਬਾਅਦ ਕਰਿਓ। ਉਹ ਪੀ ਸੀ ਓ ਪਹਿਲਾਂ ਪੀ ਸੀ ਓ ਹੁੰਦੇ ਸੀਗੇ। ਉਹਨਾਂ ਸ ਟੀ ਡੀ ਤੇ ਉਹਨਾਂ ਤੋਂ ਫੋਨ ਕਰਦੇ ਹੁੰਦੇ ਸੀਗੇ। ਤੇ ਆਪਣੇ ਘਰੇ ਆਉਂਦਾ ਹੁੰਦਾ ਸੀ ਫੋਨ ਤੇ ਲੋਕਾਂ ਨੇ ਆਉਣਾ ਸੌਣਨਾ ਬੈਠੇ ਰਹਿਣਾ ਇਏਧਾਂ ਦੀ ਗੱਲਾਂ ਕਰਕੇ ਮੁੜਕੇ ਫਿਰ ਚੱਲ ਦੁੰਦੇ
ਹਾਂਜੀ, ਅੱਜ- ਕੱਲ੍ਹ ਤ ਅੱਜ -ਕੱਲ੍ਹ ਹਰ ਕਿਸੇ ਦੇ ਹੱਥਾਂ ਵਿੱਚ ਫੋਨ ਹੈ। ਦੇਖੋ ਅੱਜ- ਕੱਲ ਜਿਵੇਂ ਵਿਆਹ ਵੀ ਹੋ ਜਾਂਦਾ ਕੁੜੀ ਨੂੰ ਵੀ ਇੰਨੀ ਕਮੀ ਨਹੀਂ ਮਹਿਸੂਸ ਹੁੰਦੀ ਕਿਉਂ ਕਿਉਂਕਿ ਵੀਡੀਓ ਕੋਾਲ ਕਰੇ ਜਦੋਂ ਮਰਜੀ ਮਾਂ ਪਿਓ ਸਾਹਮਣੇ ਲੱਭ ਜਾਂਦੇ ਨੇ
ਹਾਂਜੀ ਉਹ ਤਾਂ ਹੈ ਹੀ
ਠੀਕ ਹੈ ਮਾਂ ਪਿਓ ਨੂੰ ਮਾੜਾ ਜਿ ਵੀ ਦੁੱਖ ਸੁੱਖ ਹੋਏ ਨਾ ਬੰਦੇ ਨੂੰ ਅਗਰ ਮਨ ਚਿੱਥਾਵੇ ਵੀਡੀਓ ਕੋਲ ਦੇ ਮਾਂ ਪਿਓ ਨੂੰ ਵੇਖ ਲੈਂਦਾ ਜਾਂ ਬੱਚ ਨੂੰ ਦਿੱਕਤ ਅਤੇ ਬੱਚੇ ਨੂੰ ਦੇਖ ਲੈਂਦਾ ਅਤੇ ਪਹਿਲੇ ਟਾਈਮ 'ਚ ਉਹੀ ਗੱਲ ਫੋਨ ਹੀ ਨਹੀਂ ਹੁੰਦੀ ਚਿੱਠੀਆਂ ਹੀ ਕਿਤੇ ਦਸ ਦਸ ਦਿਨ ਬਾਅਦ ਪਹੁੰਚਦੀਆਂ ਹੁੰਦੀਆਂ ਸੀ ਜੇ ਪਾਣੀਆਂ ਹੈ ਵੀ ਤਾਂ ਤਾਂ ਮੁਸੀਬਤ ਉਦੋਂ ਤੱਕ ਟੱਲ ਵੀ ਜਾਂਦੀ ਸੀ ਕਿਹ ਨੂੰ ਆਈ
ਹਾਂਜੀ ਹਾਂ ਹਾਂਜੀ ਹਾਂਜੀ ਉਦ ਤੱਕ ਤਾਂ ਮੁਸੀਬਤ ਖ਼ਤਮ ਵੀ ਹੋ ਜਾਂਦੀ ਸੀ ਕਿਉਂਕਿ ਜੇ ਆਪਾਂ ਲੜਦੇ ਵੀ ਮਤਲਬ ਕਿ ਹਸਬੈਂਡ ਵਾਈਫ ਲੜਦੇ ਵੀ ਹੈ ਪਤੀ ਪਤਨੀ ਤੇ ਉਹ ਵੀ ਉਹ ਵੀ ਦਸ ਦਿਨਾਂ ਬਾਅਦ ਪਹੁੰਚਣਾ ਤੇ ਤੇ ਉਦੋਂ ਉਦੋਂ ਤੱਕ ਲੜਾਈ ਸੋਟ ਹੋ ਜਾਂਦੀ ਸੀ
ਹਾਂਜੀ ਸਹੀ ਹੈ ਅੱਜ ਕੱਲ੍ਹ ਤੇ ਲੜਾਈ ਬਾਅਦ ਵਿੱਚ ਹੁੰ ਹੈ ਪਹਿਲੇ ਮੈਂ ਆਪਣੇ ਘਰ ਮੰਮੀ ਨੂੰ ਫੋਨ ਕਰਨ ਲੱਗੀ ਹਾਂ ਅਤੇ ਬਸ ਉੱਤੋਂ ਫਿਰ ਉਹਨਾਂ ਨੇ ਕਿਹਾ ਨਹੀਂ ਅਸੀਂ ਆਪ ਸੁਲਝਾ ਲਾਂਗੇ ਉਹਨਾਂ ਚੀਜ਼ਾਂ ਹ ਹੋ ਗਗਆਂ ਨੇ ਅੱਜ ਕੱਲ੍ਹ ਪਹਿਲੇ ਬੰਦਾ ਘਰ ਵੀ ਫ਼ੋਨ ਕਰਨ ਲੱਗਿਆ ਦਸ ਵਾਰ ਸੋਚਦਾ ਹੁੰਦਾ ਸੀ
ਉਹ ਤਾਂ ਹੈ ਹੀ ਹੁਣ ਤਾਂ ਇਹੋ ਜਿਹਾ ਕੁਛ ਨੀ ਹੁਣ ਤਾਂ ਹੀ ਤਾਂ ਡਾਇਵੋਰਸ ਉਹ ਵੱਧ ਰਹੀ ਕੀ ਮਤਲਬ ਡਿਵੋਰਸ ਅੱਜ ਕੱਲ ਦੋ ਤਿੰਨ ਮਹੀਨਿਆਂ ਬਾਅਦ ਹੀ ਨਹੀਂ ਜ ਮੇਰੀ ਬਣਦੀ ਹੀ ਪਈ ਬਸ ਇਹੀ ਚੱਲੀ ਹ ਬਸ ਆਾਰੇ
ਅਗਰ ਜੇ ਮਾਂ ਪਿਓ ਸਹੀ ਹੋਣ ਅਗਲੇ ਕਹਿਣ ਬਈ ਨਹੀਂ ਅਸੀਂ ਤਾਂ ਨੂੰਹ ਵਿਆਹਈ ਹੈ ਤੁਸੀਂ ਹੱਸ ਸੋ ਖੇਡੋ ਲੜੋ ਜੋ ਮਰਜ਼ੀ ਕਰੋ ਕੱਟਣੀ ਤੁਸੀਂ ਇਹਦੇ ਨਾਲ ਹੀ ਹੈ
ਹਾਂਜੀ ਉਹ ਤਾਂ ਹੈ ਹੀ ਲੜਾਈ ਤਾਂ ਸਾਰਿਆਂ ਚ ਹੀ ਹੁੰਦੀ ਹੈ ਮਤਲਬ ਕਿ ਆਪਾਂ ਜੇ ਹੁਣ ਭੈਣ ਭਰਾ ਹੋਈਏ ਉਹ ਵੀ ਤਾਂ ਲੜਦੇ ਹੀ ਆਪ
ਬਿਲਕੁਲ ਬਿਲਕੁਲ ਬਿਲਕੁਲ
ਤੇ ਮਾਂ ਪਿਓ ਨਾਲ ਵੀ ਤਾਂ ਬੱਚੇ ਲੜਦੇ ਹੀ ਨੇ ਤੇ ਉਹ ਕਹਿ ਦਿੰਦੇ ਨਹੀਂ ਮੈਂ ਤੈਨੂੰ ਡਿਵੋਰਸ ਫਨਾ ਵਾ ਮਾਂ ਪਿਓ ਨੂੰ ਕਹਿ ਦੂਗਾ ਡਿਵੋਰਸਦਾ ਵੈਰੀ ਬੋਲੇ ਦਾ
ਉਹ ਇਹਨਾਂ ਨੇ ਅੱਜ ਕੱਲ ਖੇਡਾਂ ਬਣਾ ਲਿੱਤੀਆਂ ਨੇ ਇਹਨਾਂ ਨੇ ਗੁੱਡਾ ਗੀਆਂ ਦਾ ਖੇਡਥੜ੍ਹਾ ਨੇ ਤਿੰਨ ਮਹੀਨੇ ਲਾਏ ਜੀ ਘਰ ਬਾਲਿਆ ਮਾਂ ਪਿਓ ਉਹ ਰਾਜੇ ਵੀ ਨੀ ਆਪਣੇ ਧੀਆਂ ਨੂੰ ਘਰ ਬਹਾ ਸਕੇ ਤੇ ਫੇਿਰ ਮਾਂ ਪਿਓ ਨੇ
ਹਾਂਜੀ ਉਹ ਤਾਂ ਹੈ ਜੀ ਪਰ ਗਲਤ ਵੀ ਹੋ ਰਿਹਾ ਕਾਫ਼ੀ ਵ ਫੋਨਾਂ ਦੇ ਨਾਲ ਸ ਉਹਨਾਂ ਕੁ ਯੂਜ ਕਰੋ ਜਿੰਨੇ ਤੁਹਾਨੂੰ ਟੈਕਨੋਲੋਜੀ ਸਮਝ ਆਉਂਦੀ ਆ ਮੇਰੇ
ਬਿਲਕੁਲ ਬਿਲਕੁਲ ਅੱਜ ਕੱਲ ਵੈਸੇ ਕੁਛ ਲੋਕ ਫਰਡ ਵੀ ਬੜੇ ਨੇ ਕੁਛ ਕੁੜੀਆਂ ਨੇ ਐਸੀੇ ਧੰਦੇ ਬਣਾ ਲਿੱਤੇ ਨੇ ਥੋੜ੍ਹਾ ਦੇਰ ਵਿਆਹ 'ਤੇ ਰਹਿਣਾ ਅਤੇ ਫਿਰ ਬਾਅਦ ਵਿੱਚ ਨਾਲ ਭੱਜ ਜਾਣਾ ਜਾਂ ਕੁਛ ਕਰਨਾ ਇਹ ਚੀਜ਼ਾਂ ਗਲਤ ਨੇ
ਹਾਂਜੀ ਹਾਂਜੀ ਹਾਂ ਹੁਣੀ ਇੱਕ ਨਿਊਜ਼ ਆਈ ਤਾਂ ਸੀਗੀ ਉਹਦੇ ਵਿੱਚ ਦੱਸ ਵੀ ਰਹੇ ਸੀਗੇ ਕੁੜੀ ਗਈ ਪਹਾੜ ਅ ਮਤਲਬ ਕਿ ਅਰਾਵਲੀ ਹਿਲਸ ਤੇ ਗਈ ਸੀ ਉਹ ਮੁੰਡੇ ਨੂੰ ਧੱਕਾ ਦੇਤਾ ਹੋਰ ਮੁੰਡੇ ਨੇ ਸਤਾਰਾਂ ਕਰੋੜ ਰੁਪਇਆ ਲਾਇਆ ਸੀ ਵਿਹ ਤੇ ਬੁੱਕ ਬੁੱਕ ਕੀਤਾ ਸਾਰਾ ਕੁਛ
ਹਾਂਜੀ ਹਾਂਜੀ ਬਸ ਪੈਸੇ ਕਰਕੇ ਦੁਨੀਆਂ ਅੱਜ ਕੱਲ ਹੈ ਕੁਛ ਕਰਦੀ ਵੀ ਹੈ ਭਰਾ ਭਰਾ ਭਰਾ ਭਰਾ ਦਾ ਨਹੀਂ ਸਕਾ ਮਾਂ ਪਿਓ ਦਾ ਨਹੀਂ ਸਕਾ ਕੋਈ ਬੱਚਾ ਮਾਂ ਪਿਓ ਦਾ ਨਹੀਂ ਸਕੱਕਾ
ਹਾਂਜੀ ਹਾਂਜੀ
ਬਸ ਪੈਸਾ ਹੀ ਪੈਸਾ ਹੈ ਅੱਜ ਕੱਲ੍ਹ ਹੋਰ ਕੁਛ ਨਹੀਂ ਹੋਆ ਦਾ ਲੋਕਾਂ ਦੇ ਵਿੱਚ ਨਾ
ਪੈੇ ਨਾਲ ਪੈਸੇ ਨਾਲ ਆਪਾਂ ਸਿਰਫ ਚੀਜ਼ਾਂ ਲੈ ਸਕਦੇ ਹਾਂ ਪਰ ਕੁਛ ਨਹੀਂ ਕਿਸੇ ਦੀ ਖਰੀਦ ਸਕਦੇ
ਹਮ ਇਹ ਤੇ ਹੈ ਹੀ
ਅੱਛਾ
ਹੋਰ ਸੁਣਾਓ
ਬਸ ਸਭ ਠੀਕ ਠਾਕ ਜੀ ਵਧੀਆ ਚੱਲੀ ਜਾਂਦਾ
ਬਸ ਚੱਲਣਾ ਹੀ ਚਾਹੀਦਾ ਜੀ।
ਹਾਂਜੀ ਰੁਕਣਾ ਨੀ ਚਾਹੀਦਾ ਬਸ ਕੁਛ
ਬਿਲਕੁਲ ਬਿਲਕੁਲ ਲਾਈਫ ਚੱਲਦੀ ਰਹਿਣੀ ਚਾਹੀਦੀ ਹੈ ਚਾਹੇ ਹੱਸ ਕੇ ਚਾਹੇ ਜਿੱਦਾਂ ਵੀ ਸਟਰਗਲ ਹਰ ਇੱਕ ਦੀ ਲਾਈਫ 'ਚ ਉਹ ਤੇ ਆਉਂਦੇ ਊਚ ਨੀਚ ਉਚ ਨੀਚ ਤੇ ਆਉਂਦੀ ਰਹਿੰਦੀ ਹੈ। ਉਚ ਨੀਚ ਆਏਗੀ ਤੇ ਅਸੀਂ ਅੱਗੇ ਤੋਂ ਸੁਧਰਾਂਗੇ ਥੋੜੇ
ਉਹ ਤੇ ਹੈ
ਤਾਂ ਹੀ ਅੱਗੇ ਵੱਧ ਸਕਾਂਗੇ। ਚਲੋ ਠੀਕ ਹੈ ਜੀ ਮੈਨੂੰ ਨਾ ਕੋਲ ਆ ਰਹੀ ਹੈ ਵਿਚ।
ਠੀਕ ਹੈ ਜੀ ਠੀਕ ਹੈ ਜੀ। ਓਕੇ ਸਤਿ ਸ਼੍ਰੀ ਅਕਾਲ।